ਹੈਲੋ!
ਹੈਲੋ!
ਹ, ਸਤਿ ਸ੍ਰੀ ਕਾਲ ਬੇਟੇ।
ਹਾਂਜੀ, ਸਸ੍ਰੀ ਕਾਲ ਜੀ। ਮੈਂ ਵੀ ਠੀਕ-ਠਾਕ, ਚਾਚੀ ਜੀ ਤੁਸੀਂ ਦੱਸੋ?
ਹਾਂਜੀ-ਹਾਂਜੀ, ਅਸੀਂ ਵੀ ਠੀਕ ਆ, ਸ਼ੁਕਰ ਐ ਗੁਰੂ ਮਹਾਰਾਜ ਜੀ ਦਾ।
ਔਰ ਘਰ ਪਰਿਵਾਰ ਸਭ ਬੜੀਆ।
ਹਾਂਜੀ-ਹਾਂਜੀ, ਬੇਟੇ ਸਭ ਵਦੀਆ।
ਔਰ ਹੋਰ ਕੀ ਕਰਦੇ ਪੇ ਸੀ?
ਮੈਂ ਨਾ ਕੱਪੜੇ ਧੋਤੇ ਸੀ, ਉਹ ਸਮੇਟ ਦੀ ਪਈ ਸੀ।
ਅੱਛਾ-ਅੱਛਾ, ਅੱਛਾ।
ਹਾਂ।
ਹਾਂ, ਸੰਡੇ ਹੈ ਨਾ, ਸੰਡੇ ਕਰਕੇ ਫੇਰ ਦੋ ਦਿਨ ਦੇ ਲਈ ਜਿਵੇਂ ਸੰਡੇ ਨੂੰ ਫਰੀ ਆਈਦੈ ਨਾ।
ਹਾਂ-ਹਾਂ, ਓਹੀ ਨਾ। ਸਾਰੇ ਪੈਂਡਿੰਗ ਕੰਮ ਮੇਰੇ, ਸੰਡੇ ਨੂੰ ਈ ਹੁੰਦੇ ਐ। ਛੁੱਟੀ ਹੁੰਦੀ ਏ ਨਾ ਸੰਡੇ ਨੂੰ, ਹਾਂ-ਹਾਂ, ਹਾਂ।
ਜਿਹੜੇ ਘਰ ਦੇ ਸਾਮਨੇ, ਸੰਡੇ ਨੂੰ ਆਰਾਮ ਨਾਲ ਕਰੀ ਜਾਂਦੈ।
ਹਾਂ-ਹਾਂ, ਬੇਟੇ।
ਚਲੋ ਵਦੀਆ, ਹੋਰ। ਖਾ ਲੇਆ, ਲੰਗਰ-ਪਾਨੀ ਛੱਕ ਲੇਆ।
ਹਾਂ-ਹਾਂ, ਲੰਗਰ-ਪਾਨੀ ਛਕ ਲਿਆ।
ਠੀਕ ਐ।
ਹਾਂ, ਹੂੰ।
ਮੈਂ ਕੇਆ, ਇਕ ਗੱਲ ਦੱਸੋ?
ਹੂੰ-ਹੂੰ, ਬੇਟੇ ਬੋਲ।
ਹਾਂਜੀ-ਹਾਂਜੀ, ਮੈ ਕੇਆ, ਜਦੋਂ ਮੈਂ ਆਇਆ ਸੀ ਉਦੋਂ ਮਤਲਬ ਸਾਡੇ ਉੱਥੇ ਆਇਆ ਸੀ ਨਾ ਇੱਕ ਵਾਰੀ 'ਤੇ ਓਹ ਤੁਸੀਂ ਮਤਲਬ ਓਹ, ਮੰਗਾਈ ਸੀ ਮੈਨੂੰ ਇੱਕ ਇਹ ਪੈਂਟ ਸ਼ਰਟ ਵਿਖਾਈ ਸੀ। ਹੈਲੋ, ਆਹ ਹਾਂ-ਹਾਂ, ਉਹ ਵਖਾਈ ਨੀ ਸੀ ਤੁਸੀਂ, ਤੁਸੀਂ ਕੇਆ ਸੀ ਕਿ ਵੋ ਮਤਲਬ ਅਹ, ਮੇਰੇ ਭਰਾ ਲਈ ਤੁਸੀਂ ਲਈ ਸੀ ਉਹ ਪੈਂਟ- ਸ਼ਰਟ, ਜੀਨ ਸ਼ਰਟ ਹੈਗੀ ਸੀ ਉਹ।
ਅੱਛਾ-ਅੱਛਾ, ਹਾਂ, ਹੂੰ। ਹਾਂ-ਹਾਂ ਯਾਦ ਆਇਆ।
ਹਾਂ, ਮੈਂ ਕੇਹਾ, ਪਤਾ ਨੀ ਕੇੜੀ ਦੁਕਾਨ ਤੋਂ ਲਿੱਤੀ ਸੀ, ਮੈਂ ਪੁੱਛਨਾ ਸੀ। ਮੈਂ ਕੇਆ, ਮੈਂ ਵੀ ਲੈਨੀ ਸੀ। ਓਦੇ ਨਾ ਪਸੰਦ ਆਈ ਸੀ ਮੈਨੂੰ ਬੜੀ।
ਅੱਛਾ- ਅੱਛਾ, ਅੱਛਾ।
ਹੂੰ।
ਹਾਂ, ਉਹ 'ਤੇ ਮੈਂ ਬੈਟੇ ਉਹ ਸ਼ਹਿਰੋਂ ਈ ਲੈ ਕੇ ਆਈ ਸੀ‌। ਸ਼ਹਿਰ ਨਾ, ਹਾਂ ਉੱਥੇ ਨਾ ਕੀ ਕੈਂਦੇ ਨੇ, ਬੜੀ ਵੱਡੀ ਦੁਕਾਨ ਹੈਗੀ ਏ। 'ਤੇ ਹਾਂ, ਨਿੱਕੇ ਦੀ ਹੱਟੀ।
ਅੱਛਾ, ਨਿੱਕੇ ਦੀ ਹੱਟੀ।
ਹਾਂ-ਹਾਂ, ਉੱਥੇ ਨਾ ਬੋਤ ਵਦੀਆਂ ਕੱਪੜੇ ਮਿਲਦੇ ਐ, ਮਤਲਬ ਕੀ ਨਾ ਹਾਂ, ਓੱਥੇ ਐਹ ਨੀ ਕਿ ਹਰ ਕੋਈ ਮਤਲਬ ਕਿ ਪੈਸੇ ਵਾਲਾ ਬੰਦਾ ਈ ਜਾ ਸਕਦਾ ਵਾ ਹੈਗਾ 'ਤੇ ਬੋਟ। ਵੱਡਾ ਸ਼ੋ ਰੂਮ ਐ।
ਹੂੰ, ਊ।
ਹਾਂ, ਲੇਕਿਨ ਨਾ ਮਤਲਬ ਕਿ ਉੱਥੇ ਨਾ ਘੱਟ ਤੋਂ ਘੱਟ ਤੇ ਵੱਦ ਵੱਧ ਤੋਂ ਵੱਧ ਸਾਰੇ ਰੇਟ ਦੇ ਕੱਪੜੇ ਹੈਗੇ ਆ, 'ਤੇ ਹੈਗੇ ਵੀ ਵਦੀਆਂ ਵੈ।
ਮਤਲਬ ਹਰ ਤਰ੍ਹਾਂ ਦੀ ਵਰਾਇਟੀ ਹੈਗੀ ਐ, ਕੈਂਨ ਦਾ ਮਤਲਬ।
ਤਰ੍ਹਾਂ ਦੀ, ਹਰ ਤਰ੍ਹਾਂ ਦੀ ਵਰਾਇਟੀ ਹੈਗੀ ਐ।
ਮਤਲਬ, ਅਮੀਰ ਬੰਦਿਆਂ ਵੀ ਤੇ ਵੈਸੇ ਛੋਟ, ਜਿਵੇਂ ਮੀਡੀਅਮ ਬੰ
ਹਾਂ, ਅਪਣੇ ਬਜਟ ਦੇ ਅਨੁਸਾਰ ਮਤਲਬ ਸਾਰੇ ਕੱਪੜੇ ਮਿਲ ਜਾਣਗੇ, ਇਹ ਨੀ ਕਿ ਉੱਥੇ ਮਹਿੰਗੇ ਈ ਕੱਪ ਕੱਪੜੇ ਐ ਹੋ ਈ ਅਮੀਰ ਬੰਦਾ ਹੀ ਜਾਕੇ ਖ਼ਰੀਦ ਸਕਦਾ ਵਾ, ਇਹੋ ਜਿਹੀ ਗੱਲ ਨੀ ਏ। ਉਹਨਾਂ ਕੋਲ਼ ਨਾ ਘੱਟ ਤੋਂ ਘੱਟ ਰੇਟ ਤੋਂ ਲੱਗਕੇ ਵੱਧ ਤੋਂ ਵੱਧ ਰੇਟ ਤੱਕ ਸਾਰੇ ਕੱਪੜੇ ਵੀ ਐ, ਵਰੈਈ ਟੀਵੀ ਏ, ਸਭ ਕੁੱਛ ਹੈਗਾ ਵਾ, ਮਤਲਬ ਕਿ ਕੋਈ ਵੀ ਉੱਥੇ ਜਾਕੇ ਸ਼ੋਪ ਪਿੰਗ ਕਰ ਸਕਦਾ ਵਾ, ਅ ਹਾ, ਹਾ-ਹਾਂ।
ਉਹਨਾਂ ਨੇ ਓ ਜਿਵੇਂ ਕੋਟ ਪੈਂਟ ਹੋਗਿਆ, ਯਾ ਸ਼ੇਰਵਾਨੀ ਕੋਈ ਐਵੇਂ ਜਿਵੇਂ ਅੱਜ-ਕੱਲ ਟਰੈਡੀਸ਼ਨਲ ਚੱਲ ਰਹੇ ਨਾ ਲੋਕ, ਉਹ ਵੀ ਮਿਲ ਜਾਂਦੇ ਨੇ ਸਾਰੇ।
ਹਾਂ-ਹਾਂ, ਸਾਰੇ, ਸਾਰਾ ਕੁਛ ਮਿਲ ਜਾਂਦਾ ਵਾ, ਹੂੰ, ਲੇਡੀਜ਼ ਜੈਂਟਸ, ਬੱਚਿਆਂ ਦੇ ਸਾਰਾ ਬਹੁਤ ਵੱਡਾ ਸ਼ੋਰੂਮ ਹੈਗਾ ਬੈਟੇ, ਓ
ਅੱਛਾ, ਕਿਉਂਕਿ ਨਾ ਮੇਰੇ ਉਹ ਦੋਸਤ ਦੀ ਵੀ ਦੋਸਤ ਦਾ ਵੀ ਵਿਆਹ ਹੈਗਾ ਨਾ, ਤੇ ਉਹਦੇ ਚ ਪਾਣਾ ਏ, ਮੈਂ ਕੋਈ ਵਧੀਆ ਦਾ ਜੋੜਾ। ਤੇ ਨਾਲ਼ੇ ਉਹ ਦੋਸਤ ਵੀ ਕਹਿੰਦਾ ਸੀ, ਮੈਨੂੰ ਘਰ-ਪਰਿਵਾਰ ਨੂੰ ਉਹਦੇ ਸ਼ੋਪਿੰਗ ਕਰਾਣੀ ਸੀ। ਤੇ ਉਹ ਕਹਿੰਦਾ ਸੀ ਕੋਈ ਦੱਸੀ ਦੁਕਾਨ, ਮੈਂ ਕਿਹਾ ਉਹ ਜੋੜਾ ਬੜਾ ਪਸੰਦ ਆਇਆ ਸੀ, ਜਦੋਂ ਮੈਂ ਤੁਹਾਡੇ ਉੱਥੇ ਆਇਆ ਸੀ ਨਾ ਮੈਂ ਕਿਹਾ ਜਿੱਥੋਂ ਲਿਆਏ ਉਹਨੇ ਉੱਥੇ ਵਧੀਆਂ ਈ ਹੋਣੀ ਦੁਕਾਨ, ਤਾਂ ਫਿਰ ਮੈਂ ਪੁੱਛਿਆ ਮੈਂ
ਹਾਂ-ਹਾਂ, ਉਹ ਨੀ ਕੋਈ ਗੱਲ ਨੀ ਤੂੰ ਦੋਸਤ ਨੂੰ ਨਾਲ਼ ਈ ਲੈ ਆਈ ਨਾ। ਫ਼ਿਰ ਅਪਣੀ ਪਸੰਦ ਦੇ, ਉਹ ਅਪਣਾ ਸ਼ੋਪਿੰਗ ਕਰ ਲੇਗਾ।
ਉਹਨੇ ਅਪਣੇ ਵੀ ਕਰਨੇ ਨੇ, ਤੇ ਮੈਂ ਵੀ ਲੈਣਾ ਏ ਜੋੜਾ ਇਕ।
ਹਾਂ, ਜੋ ਵੀ ਸ਼ੋਪਿੰਗ ਕਰਨੀ ਹੋਏਗੀ ਨਾ ਤੁਸੀਂ ਦੋਨੋਂ ਜਨੇ ਆ ਜਾਣਾ ਕਿਸੇ ਵੀ ਦਿਨ। ਹਾਂ ਹਾਂ, ਹੋ ਸਕੇ ਤੇ ਸੰਡੇ ਨੂੰ ਆ ਜਾਣਾ, ਕਿਉਂਕਿ ਸੰਡੇ ਨੂੰ ਮੇਰੀ ਵੀ ਛੁੱਟੀ ਹੁੰਦੀ ਐ। ਤੇ ਉਹ ਦੁਕਾਨ ਵੀ ਖੁੱਲਦੀ ਐ, ਕਿਉਂਕਿ ਉਹ ਵਾਲੀ ਮਾਰਕੀਟ ਨਾ ਮੰਡੇ ਨੂੰ ਬੰਦ ਹੁੰਦੀ ਐ‌।
ਅੱਛਾ, ਛਾ, ਛਾ ਠੀਕ ਏ, ਮਤਲਬ ਸੰਡੇ ਨੂੰ ਖੁਲ
ਹਾਂ-ਹਾਂ, ਸੰਡੇ ਨੂੰ ਮੈਂ ਵੀ ਤੁਹਾਡੇ ਨਾਲ਼ ਚੱਲ ਪਾਂਗੀ ਕੋਈ ਨੀ।
ਚਲੋ ਵਧੀਆ।
ਹਾਂ-ਹਾਂ, ਤੁਹਾਨੂੰ ਫੇਰ ਲੱਭਣ'ਚ ਮੁਸ਼ਕਿਲ ਨੀ ਹੋਏਗੀ ਨਾ।
ਹਾਂਜੀ-ਹਾਂਜੀ-ਹਾਂਜੀ, ਮਤਲਬ ਲੱਭ ਸਕਦੇ ਆਂ, ਸੁੱਖ
ਹਾਂ-ਹਾਂ, ਮੈਂ ਨਾਲ ਈ ਚੱਲਾਂਗੀ ਕੋਈ ਨੀ, ਹਾਂ ਸੰਡੇ ਨੂੰ ਛੁੱਟੀ ਹੁੰਦੀ ਮੇਰੀ। ਹਾਂ, ਤੇ ਤੁਹੀ ਪ੍ਰੋਗਰਾਮ ਸ ਸੰਡੇ ਦਾ ਈ ਬਨ੍ਹਾਨਾ, ਹਾਂ। ਕਿਉਂਕਿ ਮੈਨੂੰ ਲੱਗਦਾ ਤੇਰੀ ਵੀ ਸੰਡੇ ਨੂੰ ਈ ਛੁੱਟੀ ਹੁੰਦੀ ਹੋਣੀ ਐ।
ਹਾਂਜੀ-ਹਾਂਜੀ, ਮੇਰੀ ਸੰਡੇ ਨੂੰ ਹੀ ਹੁੰਦੀ ਏ।
ਹਾਂ, ਤੇ ਤੇਰੇ ਦੋਸਤ ਦੀ ਵੀ ਹਾਂ, ਤੇ ਬਸ, ਹਾਂ ਤੇ ਬਸ ਠੀਕ ਐ ਫੇਰ, ਹਾਂ-ਹਾਂਂ। ਬਾਕੀ ਵਰਾਇਟੀ ਦੀ ਬਹੁਤ ਟੈਨਸ਼ਨ ਨਾ ਲਈ, ਮਤਲਬ ਐ ਨੀ ਕਿ ਕੱਪੜਾ ਹਲਕਾ ਨਿਕਲੇਗਾ, ਯਾ ਕੁੱਛ ਐ, ਕਿਉਂਕਿ ਓ ਥੇ ਬਹੁਤ ਈ ਮਤਲਬ, ਕਿਉਂਕਿ ਮੈਂ ਤੇ ਕਿੰਨੇ ਧੋ ਪਾਏ ਹੋਏ ਨਾ। ਕੱਪੜੇ, ਮੈਂ ਉੱਥੋ ਈ ਲੈਂਨੀ ਆ, ਉੱਥੋ ਈ ਸ਼ੋਪਿੰਗ ਕਰਦੀ ਆ ਮੈਂ, ਤੇ ਜੇ ਮੈਨੂੰ ਕੋਈ ਪੁੱਛਦਾ ਵੀ ਐ ਨਾ, ਜਿਵੇਂ ਤੂੰ ਪੁੱਛਦਾ ਪਿਆ ਵਾਂ, ਤੇ ਮੈਂ ਉਹਨੂੰ ਉੱਥੇ ਈ ਭੇਜਦੀ ਆਂ। ਕਿਉਂਕਿ ਉੱਥੇ ਮੇਰੀ ਤਸੱਲੀ ਐ, ਹ ਮੈਨੂੰ ਵਿਸ਼ਵਾਸ ਹੈਗਾ ਵੇ, ਉੱਥੇ ਮੈਂ ਮਤਲਬ ਕਿ ਪੈਸੇ ਖਰਚ ਕੀਤੇ ਮੇਰੇ ਜਾਇਆ ਨੀ ਜਾਣਗੇ।
ਕਿਉਂਕਿ ਨਾ ਖਾਲੀ ਉਹਨੇ ਦੋਸਤ ਨੇ, ਦੋਸਤ ਨੇ ਨਾ ਮਤਲਬ ਜਿਵੇਂ ਉਹਦੀ ਭੈਣਾਂ ਹੈਗੀਆਂ ਨੇ ਤੇ ਉਹਦੀ ਮੰਮੀ ਲੈਣਾ ਉਹਨੇ, ਮਤਲਬ ਸਾਰੀ ਮਤਲਬ ਲੇਡੀਜ਼ ਲਈ ਵਰਾਇਟੀ ਵੀ ਹੈਗੀ ਐ ਨਾ ਓਥੇ।
ਹਾਂ ਸਭ ਐ।
ਠੀਕ ਐ ਠੀਕ ਐ ਓਕੇ।
ਹਾਂ-ਹਾਂ।
ਮਿਲਦੇ ਆ ਸੰਡੇ ਨੂੰ।
ਹਾਂ-ਹਾਂ ਸੰਡੇ ਨੂੰ ਆਓ ਤੁਸੀਂ ਕੋਈ ਗੱਲ ਨੀ, ਹਾਂ ਬਾਕੀ ਨਾ ਓਥੇ ਮਤਲਬ ਕੀ ਇੱਕ ਗੱਲ ਹੋਰ ਦੱਸਾਂ, ਓਥੇ ਨਾ ਮਤਲਬ ਰੈਂਟ ਤੇ ਕੱਪੜੇ ਵੀ ਮਿਲ ਜਾਂਦੇ ਆ ਵੈਸੇ।
ਅੱਛਾ ਰੈਂਟ ਤੇ ਵੀ ਮਿਲਦੇ ਨੇ।
ਹਾਂ ਰੈਂ
ਮਤਲਬ ਚਾਈਦਾ ਹੋਵੇ ਰੈਂਟ ਤੇ ਓ ਵੀ ਮਿਲ ਜਾਂਦੇ।
ਹਾਂ-ਹਾਂ ਜਿਵੇਂ ਮਤਲਬ ਕਿ ਅਸੀਂ ਵਿਆ ਸ਼ਾਦੀਆਂ ਵਾਸਤੇ ਸ਼ੋਪਿੰਗ ਕਰਦੇ ਆਂ, ਜਿਵੇਂ ਜਿਦੇ ਵਿਆਹ ਵਾਲਿਆਂ ਨੇ ਕਰਨੇ ਓਨੇ ਤੇ ਚੱਲੋ ਕਰਨੀ ਐ, ਜਿਦਾ ਵਿਆ ਏ ਠੀਕ ਐ। ਤੇ ਮਤਲਬ ਕੀ ਜਿ ਜਿਵੇਂ ਓਦੇ ਭੈਣ ਭਰਾ ਹੈਗੇ ਐ ਜਿਵੇਂ ਓਨਾਂ ਨੇ। ਕਿਉਂਕਿ ਇੱਕ ਵਾਰੀ ਪਾ ਕੇ ਫਿਰ ਫੈਸ਼ਨ ਆਊਟ ਹੋ ਜਾਂਦਾ ਐ। ਦਬਾਰਾ ਫਿਰ ਪੈਂਦਾ ਤੇ ਹੈ ਨੀ ਕੱਪੜਾ, ਹੈਨਾ ਤੇ ਓ ਆਪਣਾ ਹੁਣ ਰੈਂਟ ਤੇ ਲਵੋ ਆਪਣਾ, ਆਪਣਾ ਪਾ ਕੇ ਆਪਣਾ ਪੈਸੇ ਪੂਰੇ। ਰੈਂਟ ਵੀ ਕਈ ਜ਼ਾਦਾ ਨੀ ਹੈਗਾ ਵੈਸੇ।
ਸਈ ਗੱਲ ਆ, ਓਸ ਓ ਵਧੀਆ ਰੈਂਦਾ ਸਗੋਂ।
ਹਾਂ। ਰੈਂਟ ਤੇ ਤੁਆਨੂੰ ਮਤਲਬ ਕੀ ਗਾਊ ਅ ਗਾਊਨ, ਲਾਂਚਾ, ਲੈਂਗਾ।
ਨਈ ਤੇ ਕੀ ਹੁੰਦਾ ਮਤਲਬ ਇੱਕ ਵਾਰੀ ਪਾਇਆ ਨਾ ਜੋੜਾ, ਓ ਨਾ ਫਿਰ ਪਿਆ ਈ ਰੈਂਦਾ। ਓ ਫਿਰ ਦੁਬਾਰਾ ਨੀਂ ਪਾਇਆ ਜਾਂਦਾ।
ਹਾਂ-ਹਾਂ ਤਾਂ ਈ ਤੇ ਕੈ ਰੀ ਆ, ਓਥੇ ਮਤਲਬ ਕੀ ਹਾਂ ਰੈਂਟ ਤੇ ਵੀ ਮਿਲ ਜਾਂਦੇ ਆ, ਤੇ ਹਾਂ ਮਤ ਮਤਲਬ ਜਿਵੇਂ ਅ ਗਰਲਸ ਲੁੱਕ ਦੇ ਵੀ ਮਤਲਬ ਡਰੈਸ ਵਗੈਰਾ ਵੀ ਮਿਲ ਜਾਂਦੀ ਐ, ਲੇਕਿ ਖਾਲੀ ਲੈਂਗਾ ਵਗੈਰਾ ਈ ਮਿਲੇਗਾ, ਗਰਲਸ ਲੁੱਕ ਦੀ ਡਰੈਸ ਵੀ ਮਿਲ ਜਾਏਗੀ।
ਤੇ ਨਾਲੇ ਧ ਜੋੜਾ ਪਸੰਦ ਕਰੀਏ ਜਿਵੇਂ ਲੈਂਗਾ ਲੂੰਗਾ ਜਾਂ ਕੋਈ ਗਾਊਨ ਹੋ ਗਿਆ ਪਸੰਦ ਕਰੀਏ, ਓ ਜੇੜੇ ਫਿਟਿੰਗ ਵਗੈਰਾ ਓ ਵੀ ਨਾਲ ਈ ਕਰਾ ਕੇ ਦਿੰਦੇ ਨੇ ਓ।
ਹਾਂ-ਹਾਂ ਓ ਸਟੀਚਿੰਗ ਕਰਨ ਵਾਸਤੇ ਓਨਾਂ ਨੇ ਬੰਦੇ ਰੱਖੇ ਹੋਏ ਓਥੇ।
ਅੱਛਾ ਅੱਛਾ ਓਥੇ ਈ ਰੱਖੇ ਨੇ।
ਹਾਂ ਸਟੀਚਿੰਗ ਵੀ ਇੰਨੀ ਵਧੀਆ ਸਟੀਚਿੰਗ ਕਰਦੇ ਐ, ਮਤਲਬ ਕੀ ਦੁਬਾਰਾ ਸਈ ਕਰਾਣ ਦੀ ਲੋੜ ਨੀ ਪੈਂਦੀ, ਜਿਵੇਂ ਪੈਲੀ ਵਾਰੀ ਤੁਸੀਂ ਪਾ ਕੇ ਵੇਖ ਦੇਖੋ ਗੇ ਨਾ ਸਟਿੰਚਿੰਗ ਕੀਤਾ ਹੋਇਆ ਕੱਪੜਾ, ਤਾਂ ਤਾਨੂੰ ਐ ਫਿਟਿੰਗ ਬੋਤ ਸੋਣੀ ਆਏਗੀ।
ਹਾਂਜੀ - ਹਾਂਜੀ।
ਹਾਂ ਕਈ ਤਾਂ ਹੁੰਦੇ ਨਾ ਕ ਵੀ ਪਾ ਕੇ ਵੇਖੋ ਸਈ ਨੀ ਏ ਫੇਰ ਦਬਾਰਾ ਕਰਾਓ, ਫੇਰ ਦਬਾਰਾ ਕਰਾਓ ਟਾਈਮ ਵੇਸਟ ਹੁੰਦਾ। ਨਾ ਓਥੇ ਓਨਾ ਨੇ ਬੋਤ ਈ ਵਧੀਆ ਕਰ ਓ ਰੱਖੇ ਹੋਏ। ਬੰਦੇ ਅਗੇ ਕਾਰੀਗਰ, ਹੂੰ ਮਤਲਬ ਕੀ ਇੱਕੋ ਵਾਰੀ 'ਚ ਓ ਤੁਆਨੂੰ ਸਈ ਕਰਕੇ ਦੇਣਗੇ। ਔਰ ਓਨਾਂ ਦੀ ਸਪੀਡ ਵੀ ਬਹੁਤ ਤੇਜ਼ ਐ।
ਅੱਛਾ।
ਹਾਂ ਤੁਆਨੂੰ ਜਾਦਾ ਵੇਟ ਨੀ ਕਰਨੀ ਪਏਗੀ, ਤੁਸੀਂ ਦਓ ਗੇ ਓਥੇ ਪੰਜ ਦਸ ਮਿੰਟ। 'ਚ ਓਨਾਂ ਨੇ ਆਪਣਾ ਦੇ ਵੀ ਦੇਣੇ ਫਿਟਿੰਗ ਕਰਕੇ' ਕਈ ਕੈਂਦੇ ਆ ਨਾ ਕੀ ਰੱਖ ਦੋ ਵੀ ਕੱਲ ਲੈਣਾ ਜਾਂ ਇੱਧਰ ਲਲ ਲੈਣਾ, ਕਿਉਂਕਿ ਓਨਾਂ ਨੇ ਇੱਕ ਬੰਦਾ ਨੀ ਨਾ ਰੱਖਿਆ ਹੋਇਆ। ਓਨਾਂ ਦਾ ਸਟਾਫ ਬੋਤ ਜਾਦਾ ਹੈਗਾ।
ਅੱਛਾ ਹੂੰ।
ਹਾਂ ਓਨਾਂ ਨੇ ਮਤਲਬ ਕੀ ਕਿਉਂਕਿ ਗਾਕ ਬੋਤ ਜ਼ਾਦਾ ਪੈਂਦਾ ਨਾ। ਤੇ ਅੱਠ ਦਸ ਬੰਦੇ ਤੇ ਉਹਨਾਂ ਨੇ ਸਟਿਚਿੰਗ ਕਰਨ ਵਾਸਤੇ ਰੱਖੇ ਹੋਏ ਐ। ਉੱਪਰ ਸਿਲਾਈ ਮਸ਼ੀਨਾਂ ਲੱਗੀਆਂ ਹੋਈਆਂ ਬਿਜਲੀ ਵਾਲੀਆਂ ਹਾਂ ਤੇ ਆਪਣਾ ਪੰਜ ਦਸ ਮਿੰਟ ਚ ਤੁਹਾਨੂੰ ਉੱਥੇ ਈ ਬਹਿ ਕੇ ਹਾਂ। ਸਟਿਚਿੰਗ ਹੋ ਕੇ ਆ ਜਾਣੀ ਏ ਹਾਂ ਫਿਟਿੰਗ ਕਰ ਦਿੰਦੇ ਬਹੁਤ ਸੋਹਣੀ ਫਿਟਿੰਗ ਕਰਦੇ।
ਵਧੀਆ ਐਕਟਰ ਫਿਰ ਤੇ ਆਪਾਂ ਡਿਸਕਾਊਂਟ ਵਗੈਰਾ ਵੀ ਦੇ ਦਿੰਦੇ ਨੇ ਹਾਂਜੀ ਜਿਵੇਂ ਆਪਾ ਕਰੇਗੀ ਵੀਹ -ਤੀਹ, ਤੀਹ ਕੁ ਹਜ਼ਾਰ ਦਾ ਕੱਪੜਾ ਖਰੀਦੀਏ ਫਿਰ ਦੇ ਦੇਣਗੇ ਡਿਸਕਾਊਂਟ।
ਹਾਂ -ਹਾਂ ਹਾਂ ਜਿਆਦਾ ਮਤਲਬ ਕਿ ਜਿਵੇਂ ਪੈਸੇ ਵਾਲੀ ਮਤਲਬ ਕਿ ਬਿੱਲ ਬਣਿਆ ਤੇ ਫਿਰ ਅੱਛਾ ਡਿਸਕਾਊਂਟ ਦੇ ਦੇਣਗੇ ਤੁਹਾਨੂੰ ਹਾਂ -ਹਾਂ ਡਿਸਕ ਕਾਊਂਟ ਵੀ ਕਰ ਲੈਂਦੇ ਹੈਗੇ ਐ।
ਚਲੋ ਵਧੀਆ ਐ।
ਨਾਲੇ ਨਾ ਉਨਾਂ ਦਾ ਸਟਾਫ ਵੀ ਬਹੁਤ ਵਧੀਆ ਹੈਗਾ ਵਾ। ਏ ਮਾਲਿਕ ਵੀ ਜਿਹੜਾ ਓਨਰ ਹੈ ਨਾ ਦੁਕਾਨ ਦਾ ਮਾਲਿਕ ਉਹ ਵੀ ਬਹੁਤ ਵਧੀਆ ਮਤਲਬ ਕਿੰਨਾ ਬੜੇ ਪਿਆਰ ਨਾਲ ਹੈਂਡਲ ਕਰਦੇ। ਮਤਲਬ ਗਾਹਕਾਂ ਨੂੰ ਨਾ
ਹਾਂਜੀ ਹਾਂਜੀ ਹਾਂਜੀ
ਹੂੰ ਮਤਲਬ ਕਿ ਪਹਿਲੇ ਫਰੈਸ਼ਮੈਂਟ ਵੀ ਦਿੰਦੇ ਆ ਵਿੱਚ
ਅੱਛਾ -ਅੱਛਾ- ਅੱਛਾ-ਅੱਛਾ ਚ
ਹਾਂ ਜਿਵੇਂ ਗਰਮੀ ਤਤਾ ਬਣਾ ਲਈਆਂ ਸਰਦੀ ਦੇ ਹਿਸਾਬ ਨਾਲ ਚਾਹ ਕੌਫੀ ਵਗੈਰਾ ਹਾਂ। ਹਾਂ ਮਤਲਬ ਕਿ ਉੱਥੇ ਲੱਗਦਾ ਈ ਨੀ ਕਿ ਅਸੀਂ ਮਤਲਬ ਕਿ ਓਪਰੀ ਜਗ੍ਹਾ ਤੇ ਇੱਦਾਂ ਲੱਗਦਾ ਜਿਵੇਂ ਅਸੀਂ ਆਪੋ ਆਪਣੇ ਕੋਈ ਜਾਣ ਪਹਿਚਾਣ ਵਾਲੇ ਉਹੀ ਰਿਸ਼ਤੇਦਾਰ ਕੋਈ ਆ ਗਏ ਆਂ ਇਦਾਂ ਮਤਲਬ ਕੀ ਅਟੈਂਡ ਕਰਦੇ ਆ ਉਹ ਗਾਹਕ ਨੂੰ
ਸਭ ਤੋਂ ਵਧੀਆ ਤਾਂ ਗੱਲ ਇਹੀ ਆ
ਹਾਂ ਮਹਿਸੂਸ ਨੀ ਹੋਣ ਦਿੰਦੇ ਕਿ ਇਹ ਵੀ ਗਾਹਕ ਆਇਆ। ਕੋਈ ਓਪਰਾ ਆਇਆ। ਕੋਈ ਪਹਿਲੀ ਵਾਰੀ ਆਇਆ। ਨਾ, ਹਾਂ ਤੁਹਾਨੂੰ ਇਦਾਂ ਲੱਗੇਗਾ ਕਿ ਇਹ ਕਿਸੇ ਆਪਣੇ ਰਿਲੇਸ਼ਨ ਦੇ ਵਿੱਚੋਂ ਕਿਸੇ ਨੇ ਬਿਲਕੁਲ ਆ ਗਿਆ ਮਤਲਬ ਕਿ ਸ਼ੋਪਿੰਗ ਕਰਨ ਵਾਸਤੇ ਹਾਂ ਬਹੁਤ ਈ ਮਿਠਾਸ ਅੰਗੇਸਟ ਸਟਾਫ ਵੀ ਬਹੁਤ ਮਿਠਾਸ ਨਾਲ ਬੋਲਦਾ ਮਾਲਿਕ ਵੀ ਤੇ ਉੱਥੇ ਦੇ ਰੂਲਸ ਵੀ ਬਹੁਤ ਅੱਛੇ ਹੈਗੇ ਆ। ਹੂੰ ਕਿਉਂਕਿ ਮਤਲਬ ਕਿ ਉੱਥੇ ਸਫ਼ਾਈ ਬਹੁਤ ਜਿਆਦਾ ਹੈ ਤੁਸੀਂ ਅੰਦਰ ਜਾਓਗੇ ਨਾ ਤੁਹਾਨੂੰ ਮਤਲਬ ਆਪਣੇ ਜਿਹੜੇ ਚੱਪਲ ਆ ਨਾ ਬਾਹਰ ਉਤਾਰਨੀ ਪਏਗੀ ਚੱਪਲ ਹੁਣ ਜੋ ਕੁਛ ਵੀ ਪਾਇਆ ਹੈਗਾ ਨਾ ਹਾਂ। ਤੇ ਅੰਦਰ ਏਸੀ ਲੱਗੇ ਹੋਏ ਐ ਗਰਮੀਆਂ ਵੈਸੇ ਹਿਸਾਬ ਨਾਲ ਸਰਦੀਆਂ ਦੇ ਹਿਸਾਬ ਨਾਲ ਸਰਦੀ ਵਾਲੇ ਜਿਹੜੇ ਏਸੀ ਆਂਦੇ ਗਰਮ ਵਾਲੇ ਉਹ ਲੱਗੇ ਹੋਏ ਹਾਂ ਸਫ਼ਾਈ ਬਹੁਤ ਜ਼ਿਆਦਾ, ਹੂੰ ਦੋੜ ਟਾਈਮ ਤੇ ਤਿੰਨ ਟਾਈਮ ਤੇ ਉੱਥੇ ਸਫ਼ਾਈ ਹੁੰਦੀ ਝਾੜੂ ਪੋਚੇ ਵਾਲੀ ਲੱਗਿਆ ਹੋਈਆਂ ਹੈ।
ਨਾਲੇ ਜਿੱਥੇ ਸਫਾਈ ਹੁੰਦੇ ਉਹ ਉੱਥੇ ਗਾਹਕ ਦਾ ਮਨ ਵੀ ਲੱਗਦਾ ਬਹਿਣ ਦਾ
ਹਾਂ- ਹਾਂ -ਹਾਂ। ਹਾਂ ਮੈਂ ਤੇ ਉੱਥੇ ਸ਼ੋਪਿੰਗ ਕਰਦੀ ਹਾਂ ਬੇਟੇ ਹੂੰ ਜਿਵੇਂ ਮੈਂ ਵੈਸੇ ਪਾਣ ਵਾਸਤੇ ਕੱਪੜੇ ਲੈਣੇ ਹੋਣ ਵੈਸੇ ਜਿਵੇਂ ਡੇਲੀ ਯੂਜ ਦੇ ਵੀ ਮਿਲ ਜਾਂਦੇ ਆ ਨਾ ਤੇ ਜਾਂ ਫਿਰ ਜਿਵੇਂ ਕਿਹਦੇ ਘਰ ਪਾਰਟੀ ਫਿਰ ਵੈਸੇ ਜਾਣਾ ਮਤਲਬ ਕੀ ਮਿਲਣ ਕਰਨ ਵਾਸਤੇ ਤੇ ਉਹ ਮੈਨੂੰ ਲੈ ਲੈਂਦੀ ਆ ਬਾਕੀ ਜਿਹੜੇ ਵਿਆਹ ਸ਼ਾਦੀ ਤੇ ਪਾਉਣੇ ਹੋਣੇ ਨਾ ਉਹ ਫਿਰ ਮੈਂ ਰੈਂਟ ਤੇ ਹੀ ਲੈਂਦੀ ਆ
ਠੀਕ ਆ- ਠੀਕ ਆ ਸਗੋਂ ਉਹਨੇ ਮੇਰੇ ਦੋਸਤ ਨੇ ਪੂਰੀ ਵਿਆਹ ਦੀ ਸ਼ੋਪਿੰਗ ਉੱਥੇ ਹੀ ਕਰਨੀ ਮਤਲਬ ਕਿੱਥੇ ਇੱਕ ਜਗ੍ਹੋਂ ਥੱਕਣ ਨਹੀਂ ਸੀ ਨਾ ਜਿਵੇਂ ਇੱਕ ਜੋ ਤੇ ਉਹ ਪੁੱਛਦਾ
ਅੱਛਾ, ਹਾਂ- ਹਾਂ ਸਾਰਾ ਕੁਛ ਮਿਲ ਜਾਏਗਾ। ਸਾੜੀ, ਲਹਿੰਗਾ ਸਭ ਮਤਲਬ ਕੀ ਜੈਂਟਸ ਬੱਚਿਆਂ ਦੇ ਸਭ ਤੈਨੂੰ ਮੈਂ ਦੱਸਿਆ ਨਾ? ਸਾਰੇ, ਮਤਲਬ ਯਾਰ ਨੀ ਕਿ ਹਾਂ ਹੁਣ ਕਈ ਜਗ੍ਹਾ ਸ਼ੋ ਪਿੰਗ਼ ਕਰਨ ਚਾਹੀਦਾ ਸਾੜੀ ਵਾਲੀ ਜਗ੍ਹਾ ਤੇ ਵੱਖਰੇ ਜਾਓ ਤੇ ਬੱਚਿਆਂ ਵਾਲੇ ਦ ਬੱਚਿਆਂ ਦੇ ਕੱਪੜੇ ਲਿਆਣੇ ਤੇ ਵੱਖਰੇ ਜਾਓ ਹਾਂ ਉਹ ਜਿੱਥੇ ਤੁਹਾਨੂੰ ਕਿਤੇ ਜਾਣ ਦੀ ਲੋੜ ਹੀ ਨੀ ਹੋਰ ਕਿਤੇ ਉੱਥੇ ਹੀ ਤੁਹਾਨੂੰ ਸਾਰਾ ਕੁਛ ਮਿਲ ਜਾਂਦਾ ਬੱਚਿਆਂ ਤੋਂ ਲਾ ਕੇ ਵੱਡਿਆਂ ਤੱਕ
ਜਾਣਾ ਨਾ ਉਹ ਵਧੀਆ ਰਹਿੰਦਾ ਫੇਰ ਸਿਸਟਮ, ਸਾਰਾ ਇਕੱਠਾ ਕਰਕੇ ਨਾ ਆਪਣਾ ਘਰ ਚੱਲੋ ਉਹ ਰਹਿੰਦਾ ਸਿਸਟਮ
ਹਾਂ- ਹਾਂ
ਉਹ ਵੱਖਰੀ -ਵੱਖਰੀ ਕਰਕੇ ਨਾ ਉਹ ਚੀਜ਼ਾਂ ਵੀ ਭੁੱਲ ਜਾਂਦੀਆਂ ਫਿਰ ਇੱਕ ਅੱਧੀ ਦਿਮਾਗ ਚ ਰਹਿ ਜਾਂਦੀ ਹੈ ਚੀਜ਼ ਵੀ ਤੇ ਫਿਰ ਉਹ ਬਾ
ਵਰਾਇਟੀ ਵੀ ਬਹੁਤ ਹੈ ਜਿਵੇਂ ਮਤਲਬ ਐਸਾ ਨੀ ਹੋ ਸਕਦਾ ਕਿ ਤੁਹਾਨੂੰ ਇੱਥੇ ਨੀ ਪਸੰਦ ਹੈ ਤੇ ਹੋਰ ਕਿਤੇ ਜਾਣ ਦੀ ਲੋੜ ਪਏਗੀ ਕਿੰਨੇ ਤੇ ਉਹਨਾਂ ਕੋਲ ਡਿਜ਼ਾਇਨ ਹੈ, ਕਲਰ ਹੈ, ਯਾਨੀ ਕਿ ਤਿੰਨ ਕਲਰ ਹੈਗੇ ਇਹਨਾਂ ਚੋਂ ਇੱਕ ਚੂਜ ਕਰ ਲੋ ਤੁਹਾਨੂੰ ਜਿੰਨਾ ਨੀ ਪਸੰਦ ਆਏ ਫੇਰ ਕੀ ਏਦਾਂ ਨੀ ਇਹਨਾਂ ਕੋਲ ਕਲਰ ਵਰਾਇਟੀ ਸਭ ਕੁਛ ਹੈ, ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂ, ਇੱਕ ਗੱਲ ਹੋਰ ਦੱਸਾਂ ਤੈਨੂੰ,? ਹਾਂ ਉਹਨਾਂ ਨੇ ਮਤਲਬ ਕੇ ਉਹ ਜਿਵੇਂ ਦੁਕਾਨ ਹੈਗੀ ਨਾ ਨਿੱਕੇ ਦੀ ਹੱਟੀ ਉਹਦੇ ਨਾਲ ਹੀ ਉਹਨਾਂ ਨੇ ਆਪਣਾ ਸਲੋਨ ਵੀ ਖੋਲਿਆ ਹੋਇਆ
ਅੱਛਾ।
ਹਾਂ ਮਤਲਬ ਜੇ ਕਿਸੇ ਨੇ ਤਿਆਰ ਤਰ ਨਾ ਹੋਵੇ, ਜਾਂ ਕੁਛ ਹੈ ਕੋਈ ਬਰਾਈਡਲ ਨੇ ਤਿਆਰ ਹੋਣਾ ਜਾਂ ਕੁੱਛ ਹੈ ਨੇਲ ਆਰਟ ਮੇਕਅੱਪ, ਮਤਲਬ ਕਿ ਸਾਰਾ ਕੁਛ ਉਹ ਵੀ ਉਹਨਾਂ ਦਾ ਆਪਣਾ ਹੀਗਾ
ਹਾਂ ਉਹ ਦਰਅਸਲ ਨਾ ਉਹਨਾਂ ਦੀ ਆਪਣੀ ਬੇਟੀ ਹੈਗੀ ਹੈ
ਅੱਛਾ ਚ - ਅੱਛ-ਛਾ।
ਹਾਂ ਤੇ ਉਹਨੇ ਜਿਵੇਂ ਸਿੱਖਿਆ ਕੀਤਾ ਸੀ ਨਾ ਦਿੱਲੀਓ, ਤੇ ਹਾਂ, ਉਹਨੇ ਖੋਲਿਆ ਹੋਇਆ ਵ, ਤੇ ਹਾਂ ਉਹਨੇ ਵੀ ਅੱਗੋਂ ਕਾਫ਼ੀ ਸਟਾਫ ਰੱਖਿਆ ਹੈ ਵ, ਜਿਵੇਂ ਮਤਲਬ ਕਿ ਜਿਹਨਾਂ ਨੇ ਰਿਬੋਡਿੰਗ ਵਗੈਰਾ ਕਰਾਉਣੀ ਆ ਉਹ ਵੱਖਰੇ ਹੈ, ਹੇਅਰ ਕੱਟ ਵਾਲੇ ਵ ਵੱਖਰੇ ਆ ਹੇਅਰ ਸਟਾਈਲ ਵਾਲੇ ਵੱਖਰੇ ਆ, ਨੇਸ ਆਟ ਵਾਲੇ ਵੱਖਰੇ ਆ ਉਹ ਵੀ ਬਹੁਤ ਵੱਡਾ ਸ਼ੋਅਰੂਮ ਹੈਗਾ, ਮਤਲਬ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਉੱਥੇ ਸ਼ੋਪਿੰਗ ਕਰੋ ਉੱਥੇ ਤੁਸੀਂ ਆਪਣੀ ਬੁਕਿੰਗ ਕਰ ਲਓ ਨਾਲ ਹੀ ਟਾਈਮ ਵੀ ਬਚੇਗਾ